ਹਾਂਜੀ ਸ ਸ੍ਰੀ ਕਾਲ।
ਹੋਰ ਕਿੱਦਾਂ ਠੀਕ ਓ? ਬਸ ਵਧੀਆ ਜੀ ਆਪਣਾ ਵੀ। ਹਾਂ, ਬਸ ਬੈਠੇ ਦੀਦੀ ਫਰੀ।
ਬਸ ਵਧੀਆ ਤੁਸੀਂ ਕੀ ਕਰ ਰੇ ਸੀ?
ਬਸ ਅਸੀਂ ਵੀ ਆਪਣੀ ਸ਼ਾਮ ਦੀ ਚਾਹ ਚੂ ਪੀਤੀ ਏ।
ਅੱਛਾ-ਅੱਛਾ। ਹੂੰ ਜਵਾਕ ਨੂੰ ਕੀ ਹੋਇਆ? ਮੈਂ ਕਿਆ ਥੋੜੀ ਰੈਸਟ ਕਰਕੇ ਫੇਰ ਦੇਖਦੇ ਆ ਰਾਤ ਦਾ ਕੁੱਛ।
ਹਾਂ, ਫੇਰ ਹੁਣ ਰਾਤ ਦਾ ਸੋਚਾਂਗੇ।
ਹਾਂਜੀ-ਹਾਂਜੀ।
ਹੋਰ ਕੀ ਬਣਾਇਆ ਸੀ ਅੱਜ?
ਹਾਂਜੀ!
ਅੱਜ ਕੀ ਬਣਾ ਲਿਆ ਸੀ ਤੁਸੀਂ ਦੂਪੈਰੇ।
ਅੱਜ ਆਪਾਂ ਅਜੇ ਬਨਾਨੀ ਜੀ।
ਅਜੇ ਨੀ ਬਣਾਇਆ ਦੁਪੈਰੇ ਕੁਛ? ਭਿੰਡੀ ਬਨਾਨੀ ਏ, ਅਛਾ। ਭਰਮੀਂ ਬਨਾਣੀ ਕੇ ਵੈਸੇ ਈ?
ਨਈ-ਨਈ ਕੱਟ ਕੇ, ਹਾਂਜੀ-ਹਾਂਜੀ। ਹਾਂਜੀ-ਹਾਂਜੀ। ਏ ਤੇ ਖਾਂਦੇ ਈ ਨੀ ਭਿੰਡੀ, ਬਸ ਖਵਾਣੀ ਪੈਣੀ ਏ।
ਭਿੰਡੀ। ਕੈਂਦੇ ਭਰਮੀਂ ਬਨਾਓ ਨਾ ਤੇ ਚੌਲਾਂ ਨਾਲ ਵੀ ਖਾਧੀ ਜਾਂਦੀ ਏ ਪਰ ਅੱਜ ਵੈਸੇ ਵੀ ਚੌਲ ਨੀ ਖਾਣੇ ਕਿ
ਹਾਂਜੀ-ਹਾਂਜੀ, ਨਿਮਾਨੀ ਕਾਸ਼ਤੀਂ ਏ। ਅਸੀਂ ਸਗੋਂ ਗਏ ਦੇ ਸੀ ਬਾਬਾ ਜੀ ਆਏ ਦੇ ਈ ਓ ਦਿਮਾਗ ਚੋਂ ਨਿ ਨਿਕਲ ਗਿਆ। ਰਾਤੀ ਕੈਂਦੇ ਰੇ ਨਈ ਖਾਣੇ-ਨਈ ਖਾਨੇ, ਓ ਲੰਗਰ ਦੇਖ ਕੇ ਬਸ
ਹਾਂ, ਲੰ-ਲੰਗਰ ਵਿੱਚ ਤੇ ਕੁਛ ਨੀ ਹੁੰਦਾ, ਲੰਗਰ ਦੇ ਚੱਲ ਜਾਂਦੇਨ। ਲੰਗਰ ਚ ਤੇ ਬੰਦੇ ਈ ਨੇ। ਗੁਰਦੁਆਰੇ ਤੇ ਹਰ ਰੋਜ਼ ਬੰਦੇ ਨੇ ਓਥੇ ਨੀ ਮੰਨਦੇ ਐ ਚੀਜ਼ਾਂ ਨੂੰ।
ਅ ਹਾਂਜੀ-ਹਾਂਜੀ।
ਹੋਰ ਸੁਣਾ?
ਬਸ ਵਧੀਆ ਜੀ, ਤੁਸੀਂ ਸੁਣਾਓ?
ਬ ਅਸੀਂ ਵੀ ਠੀਕ ਆ ਹੁਨ। ਸੋਚਦੇ ਬੇ ਆ ਹੁਨ ਰਾਤ ਦਾ ਕੀ ਕਰੀਏ ਇੰਤਜਾਮ। ਹੋਰ?
ਸਵੇਰ ਦੀ ਖਾ ਲੋ ਦੁਪੈਰ ਦੀ, ਦੁਪੈਰ ਦੀ ਖਾਾਲੋ, ਰਾਤ ਦੀ। ਛੁੱਟੀਆਂ ਹੈ ਨਾ ਜਿੱਦਾਂ ਬੱਚੇ ਘਰ ਨੇ ਨਾ, ਤੇ ਜਾਦਾ ਭੁੱਖ ਲੱਗਦੀ ਜੇ।
ਹੋਰ।
ਬੱਚੇ ਸਕੂਲ ਹੋਨ ਪਤਾ ਟਾਈਮ ਟੂ ਟਾਈਮ ਏਨਾ ਨੇ ਆਣਾ, ਆਪੇ ਵੀ ਟਾਈਮ ਨਾਲ ਖਾਣੀ ਏ, ਹਾਂ।
ਓਈ ਏਨੀ ਦੇਰ ਬੰਦਾ ਥੋੜਾ ਰੈਸਟ ਵੀ ਕਰ ਲੈਂਦਾ ਜੇ ਤੇ ਐਸ ਤਰਾ ਤੇ ਕੁਛ ਹੁੰਦਾ ਈ ਨੀ ਕੰਮ। ਬੱਚੇ ਤੇ ਬਸ, ਹੁਣ ਬੱਚੇ ਵੀ ਥੋੜਾ ਬਾਰ ਗਏ ਨੇ ਫ੍ਰੇਂਡ ਨਾਲ ਖੇਲਨ, ਮੇ ਕਿਆ ਚਲ ਹੋਰ ਮਲੇ ਵਿੱਚ ਓਥੇ ਗਏ ਨੇ ਪਾਰਕ ਵਿੱਚ ਖੇਲਣ। ਹਾਂਜੀ।
ਤੁਐਡੀ ਮੂਵੀ ਕੇੜੀ ਫੇਵਰੇਟ ਏ?
ਮੂਵੀ ਹਿੰਦੀ, ਪੰਜਾ
ਪੰਜਾਬੀ ਦੱਸ ਦੋ?
ਪੰਜਾਬੀ ਵਿੱਚ ਵੀ ਕਈ ਨੇ, ਪੈਲੇ ਤੇ ਗੁਰਦਾਸ ਮਾਨ ਦੀ ਆਂਦੀਆਂ ਅਨ। ਤੇ ਹੁਨ ਅੱਜ ਕੱਲ ਐ ਦਲਜੀਤ ਦੀ ਵੀ ਅੱਛੀਆਂ ਹੈਗੀਆਂ ਅਨ ਕੈਮਡੀ ਕਰਦੈ ਜਾਦਾ।
ਅੱਜ ਕੱਲ੍ਹ ਸਾਡੇ ਜ਼ਮਾਨੇ ਵਾਲੀਆਂ
ਹਾਂ, ਪਰ ਹਿੰਦੀ ਵਿੱਚ ਤੇ ਮੇਰਾ ਤੇ ਫੈਵਰੇਟ ਹੀਰੋ ਮਨੋਜ ਕੁਮਾਰ ਤੇ ਵਿਚਾਰਾ ਮਰ ਗਿਆ।
ਹਾਂ- ਹਾਂਜੀ-ਹਾਂਜੀ।
ਏਕ ਦਰਮਿੰਦਰ ਸੀ ਓ ਵੀ ਮਰ ਗਿਆ, ਤੇ ਓ ਵੀ ਮਰ ਗਿਆ। ਕੇ ਦੋਵੇਂ ਮਰ ਗਏ ਉਹ ਚ ਪਿਕਚਰਾਂ ਬਹੁਤ ਵਦੀਆ ਹੁੰਦੀਆਂ ਉਹਨਾਂ ਦੀ
ਹਾਂਜੀ ਹਾਂਜੀ।
ਸਟੋਰੀ ਵਾਲੀਆਂ ਮਨੋਜ ਕੁਮਾਰ ਤੇ ਤਕਰੀਬਨ ਉਹ ਤੇ ਦੇਸ਼ ਭਗਤੀ ਫਿਰਈ ਬਨਾੰਦਾ ਸੀ ਸਾਰੀਆਂ ਤੇ ਧਰਮਿੰਦਰ ਵੀ ਹੁੰਦੀਆਂ ਸੀ ਐਂਗਰੀ ਲੜਾਈ ਝਗੜੇ ਵਾਲੀਆਂ
ਹਾਂਜੀ ਹਾਂਜੀ ਹੂੰ-ਹੂੰ ਹੋਰ ਸੁਨਾਓ ਤੁਸੀ
ਅੱਜ ਕੱਲ ਤੇ ਟੀਵੀ ਤੇ ਸੀਰੀਅਲ ਵੀ ਕੁਝ ਚੱਜ ਦੇ ਨੀ ਆੰਦੇ
ਉਹੀ ਨਾ ਪਹਿਲੇ ਸੀਰੀਅਲ ਵੀ ਇੰਨੇ ਵਦੀਆ ਸੀਗੇ ਪਹਿਲੇ ਦੇਵ ਮਤਲਬ ਦੇਖਨ ਲਾਇਕ ਸੀਗੀਆਂ ਹਰ ਇੱਕ ਚੀਜ਼ਾਂ ਹੁਨ ਤਾ ਨਹੀਂ ਫੈਮਲੀ ਚ ਬਹਿ ਕੇ ਨੀ ਬੰਦਾ ਦੇਖ ਸਕਦਾ
ਹੁਨ ਤੇ ਅੱਜ ਕੱਲ ਉਹਦੇ ਪਾਕਿਸਤਾਨੀ ਸੀਰੀਅਲ ਵਦੀਆ ਲੱਗਨ ਲੱਗ ਗਏ ਨੇ। ਥੋੜੇ ਥੋੜੇ ਹੁੰਦੇ ਨੇ ਤੀਹ-ਤੀਹ ਪੈਂਤੀ। ਤੀਹ ਪੈਂਤੀ ਕਿਸ਼ਤਾਂ ਹੁੰਦੀਆਂ ਉਹਨਾਂ ਦੀਆਂ ਉਹ ਤੇ ਦਿਹਾੜੀ ਦੀਆਂ ਦੋ- ਦੋ ਤਿੰਨ- ਤਿੰਨ ਵੇ ਵੇਖਲੋ ਦੱਸ ਦਿਨਾਂ ਦੇ ਵਿੱਚ ਨਾ ਸੀਰੀਅਲ ਖਤਮ ਹੋ ਜਾਂਦਾ
ਅੱਛਾ ਅੱਛਾ। ਤੁਹਾਡੇ ਬੱਚੇ ਛੋਟੇ ਆ ਇਹਨਾਂ ਨਾਲ ਪਤਾ ਹੀ ਨਹੀਂ ਲੱਗਦਾ
ਉਹ ਤੇ ਯੂਟਿਊਬ ਤੋਂ ਕਰਨਾ ਪੈਂਦਾ ਹੈਗਾ
ਹਾਂ ਉਹੀ ਨਾ ਬੱਚੇ ਨੀ ਨੈਟ ਛੱਡਦੇ
ਹਾਂ। ਪਰ ਅੱਛੇ ਹੁੰਦੇ ਨੇ।
ਹੂੰ
ਪਾਕਿਸਤਾਨੀ ਏ ਹੂੰ
ਹੋਰ ਤੁਸੀਂ ਕੀ ਬਣਾ ਰਹੇ ਔ
ਅਸੀਂ ਸਵੇਰੇ ਤੇ ਨਿਊਟਰੀ ਬਨਾਈ ਸੀਗੀ ਤੇ ਉਹ ਕਿਸੇ ਨੂੰ ਪਸੰਦ ਨੀ ਆਈ ਪਈ ਦੀ ਏ ਇਜੇ ਭਾਂਡਾ ਭਰਿਆ ਹੁਣ ਵੇਖੋ ਰਾਤੀ ਕੀ ਬਨਾੰਦੇ ਨੇ ਕੀ ਖਾਂਦੇ ਨੇ।
ਠੀਕ ਹੈ, ਇਹੀ ਤੇ ਏ ਨਾ ਇਹਨਾਂ ਨੂੰ ਪਸੰਦ ਵੀ ਤੇ ਆਂਨੀਆ ਚਾਹੀਦੀਆਂ ਨਾ ਚੀਜ਼ਾਂ।
ਉਹ ਕਹਿੰਦੇ ਸਵਾਦ ਈ ਨੀ ਬਨੀ ਮੈਂ ਚੱਲ ਨੀ ਵਦੀਆ ਤੇ ਹੁਨ ਸੈਂਡਵਿ ਆਪਣੀ ਮਰਜ਼ੀ ਦਾ ਬਣਾ ਲਿਆ ਜੇ।
ਉਹ ਜਦੋਂ ਬਾਹਰ ਦਾ ਦਿਲ ਕਰੇ ਨਾ ਖਾਨ ਤੇ ਵੈਸੇ ਵੀ ਉਦੋਂ ਸਵਾਦ ਨੀ ਲਗਦੀਆਂ ਘਰ ਦੀਆਂ ਨਿਊਟਰੀ ਤਾਂ ਸਗੋਂ ਏਨੀ ਵਦੀਆ ਏ
ਅ ਹੁੰਦੀ ਤੇ ਵਦੀਆ ਐ ਪ੍ਰੋਟੀਨ ਹੁੰਦਾ ਉਹਦੇ ਵਿੱਚ ਹੁੰਦਾ ਇਚ ਨਿਰਾ ਹੂੰ।
ਹੂੰ, ਹੂੰ।
ਹੰ
ਅਸੀ ਵੀ ਅੱਜ ਲੰਗਰ ਚ ਨਿਊਟਰੀ ਖਾਧੀ ਏ ਤੇ ਆਪਾਂ ਸੋਚੀਏ ਨਿਊਟਰੀ ਸੀ ਮੈਂ ਕਿਹਾ ਇਹਨਾਂ ਨੇ ਹੁਣ ਲੰਗਰ ਚ ਖਾ ਲਈਏ ਬਾਅਦ ਵਿੱਚ ਇਹਨਾਂ ਨੇ ਹੁਨ ਕਹਿਨਾ ਉੱਥੇ ਵੀ ਨਿਊਟਰੀ ਨਹੀਂ ਦੂਸਰੀ ਸੀ ਨਹੀਂ- ਨਹੀਂ ਆਲੂ ਦੇ ਨਾਲ ਆਲੂ ਨਿਊਟਰੀ। ਨਿਊਟਰੀ ਬਣਾਈ ਹੋਈ ਸੀ ਲੰਗਰ ਚ ਨਾਲ ਦਾਲ ਚਾਵਲ ਸੀ ਹੂੰ
ਅਸੀਂ ਆਲੂ ਨੀ ਨਾ ਪਾਏ ਅਸੀਂ ਖਾਲੀ ਸਿੱਧੀ ਨਿਊਟਰੀ ਬਨਾਈ ਸੀ
ਅੱਛਾ- ਅੱਛਾ।
ਤਾਂ ਕਰਕੇ ਸੁੱਕੀ ਬਨਾਈ ਨਾ ਨਾਲੇ।
ਹੂੰ-ਹੂੰ ਸੁੱਕੀ ਵੈਸੇ ਵੀ। ਇੱਕ ਟਾਈਮ ਈ ਖਾਧੀ ਜਾਂਦੀ ਏ।
ਹਜੇ-ਹਜੇ ਤੇ ਗਰੇਵ ਦਹੀਂ ਦੂਈ ਪਾ ਕੇ ਬਣਾਈ ਏ, ਇਹਨਾਂ ਨੂੰ ਤਾਂ ਵੀ ਨੀ।
ਹੂੰ ਨਾ ਜਦੋਂ ਤਾਂ ਫਾਸਟ ਫੂਡ ਦੀ ਵੀ ਅੱਜ-ਕੱਲ ਚਲਿਆ ਦੈ ਨਾ। ਬੱਚੇਆਂ ਨੂੰ ਸਬਜ਼ੀਆਂ ਘੱਟ ਈ ਸਵਾਦ ਲੱਗਦੀਆਂ ਮਾਵਾਂ ਦੇ ਹੱਥ ਦੀਆਂ। ਏਹੀ ਤੁਸੀਂ ਬਾਰ ਬੱਚੇਆਂ ਨੂੰ ਦੋ ਬੱਚੇ ਖਾਣਗੇ। ਬਾਰ ਇੱਨਾਂ ਨੂੰ ਮਿਰਚਾਂ ਵੀ ਨੀ ਕੋਈ ਲੱਗਣੀਆਂ ਕੋਈ ਕੁਛ ਨੀ ਲੱਗਣੀਆਂ, ਓਹੀ ਚੀਜ਼ ਤੁਸੀਂ ਘਰ ਬਣਾਓ ਤੇ ਬਾਨਿਆਂ-ਬਾਨਿਆਂ ਨੇ ਛੱਡ ਦੇਣੀਐ ਇਹਦੇ ਚ ਮ ਮਿਰਚੀ ਐ। ਏਦੇ ਚ ਏਐ ਏਦੇ ਚ ਓ ਐ।
ਹੋਰ।
ਹੋਰ ਸੋਨਾਓ।
ਬਸ ਠੀਕ ਠਾਕ।
ਹੋਰ ਤੁਆਡੀ ਕੇਹੜੀ ਫੇਵਰੇਟ ਸਬਜ਼ੀ ਐ।
ਸਾਡੇ ਆਸਤੇ ਸਾਰਾ ਕੁਛ ਈ ਖਾ ਲੈਂਣੈ ਆਂ।
ਹਾਂ।
ਮੇਨ ਤੇ ਏਇਓ ਈਏ ਰਾਜਮਾਂ-ਚਾਵਲ ਹੋ ਗਏ, ਕੜੀ-ਚਾਵਲ ਹੋ ਗਏ।
ਬਸ-ਬਸ ਇਹ ਤਾਂ ਹਰ ਕੋਈ ਖਾ ਲੈਂਦੈਂ।
ਤੇ ਸਬਜ਼ੀਆਂ ਵੀ ਅਸੀਂ ਸਭ ਖਾਂਣੇ, ਘੀਆ ਵੀ ਖਾ ਲੈਂਣੇ ਆ ਘੀਆ। ਤੋਰੀ ਵੀ ਖਾ ਲੈਂਣੇ ਆਂ। ਹਰ ਚੀਜ਼ ਖਾ ਟਿੰਡੇ ਵੀ ਖਾ ਲਈਦੇ ਨੇ, ਕਰੇਲੇ ਵੀ ਪਸੰਦ ਨੇ। ਖਾ ਲੈਂਨੇ ਆ ਸਭ ਕੁਛ।
ਹਮ
ਹੋਰ।
ਬਸ ਵਧੀਆ ਜੀ, ਹੋਰ ਓੱਧਰ ਵੈਦਰ ਕਿੱਦਾਂ?
ਹੈਂ।
ਓੱਧਰ ਮੌਸਮ ਕਿੱਦਾਂ ਤੁਹਾਡੇ?
ਮੌਸਮ ਬੜੀ ਗਰਮੀ ਏ, ਬਾਰ ਨੀ ਨਿਕਲਣ ਤੇ ਜੀ ਕਰਦਾ।
ਨੁਮਾਨੀ ਕਾਸ਼ਤੀ ਤੇ ਵੈਸੇ ਵੀ ਕੈਹੰਦੇ ਕੇ ਬਹੁਤ ਹੁੰਦੀ ਐ। ਨਮਾਨੀ ਕਾਸਤੀ ਤੇ ਵੈਸੇ
ਹੁੰਦੀ ਐ ਹੁਣ ਵੇਖੋ ਇਕ-ਦੋ ਦਿਨ ਨ ਮੌਸਮ ਚੇਂਜ ਹੋਵੇ ਬਾਰਿਸ਼ ਬੁਰਿਸ਼ ਬਣਿਆ ਬੱਦਲ ਕਿਸੇਲੇ ਬਣ ਜਾਂਦੈ ਫੇਰ ਕਿਸੇਲੇ ਰੋ ਜਾਂਦੈ।
ਹਾਂਜੀ-ਹਾਂਜੀ।
ਬਸ ਮੀਂਹ ਨੀ ਆਂਦਾ ਪਯਾ। ਕੈਹੰਦੇ ਨੇ ਸਤਾਈ ਤੋਂ ਬਾਦ ਆਏਗਾ ਮੀਂ, ਹੁਣ ਵੇਖੋ ਸਤਾਈ ਅੱਜ ਪੱਚੀ ਵੀ ਹੋ ਗਈ ਏ। ਸਤਾਈ ਨੂੰ ਕੇਹੜੇ ਗੋਡੇ ਰੈਹ ਗਏ ਨੇ ਦੋ ਦਿਨ ਰੈਹ ਗਏ ਸਤਾਈ ਨੂੰ। ਫੇਰ ਵੇਖਣੇ ਆ ਕੀ ਬਨਦੈ।
ਹਾਂਜੀ ਹੋਰ।
ਬਸ ਹੋਰ ਵਧੀਆ ਤੁਸੀਂ ਦੱਸੋ, ਗੁਰਦੁਆਰੇ ਵੈਸੇ ਪ੍ਰੋਗਰਾਮ ਸੀ ਕੋਈ।
ਨਹੀਂ ਬਾਬਾ ਜੀ ਆਏ ਨੇ ਸੀ ਸਾਡੇ ਇੱਧਰ ਆਪਾਂ ਮੰਨਦੇ ਨਾ ਸੈਦਪੁਰ ਵਾਲੇਆਂ ਨੂ ਰਾਧਾ ਸਵਾਮੀ ਬਾਬਾ ਤੇ ਓ ਆਏ ਦੇ ਸੀ ਐਥੇ ਜੰਮੂ ਵੇਲੇ ਸੀ ਬਾਬਾ ਜੀ। ਤੇ ਓਧਰੋਂ ਫੇਰ ਐੱਧਰ ਆਏ ਨੇ ਦਰਸ਼ਨ ਦਿ ਤੇ ਇੱਕ ਮਿੰਟ ਉਨਾਂ ਨੇ ਸਿਰਫ ਠੀਕ ਨੀ ਰੈਹੰਦੇ ਬਾਬਾ ਜੀ ਹੁਣ। ਤੇ ਫੇਰ ਇੱਕ ਮਿੰਟ ਦੇ ਦਰਸ਼ਨ ਦੀਤੇ ਹਾਂ।
ਕਰਕੇ ਹੁਣ, ਠੀਕ ਏ।
ਇੱਕ ਮਿੰਟ ਦਾ ਦਰਸ਼ਨ ਦਿੱਤੇ ਉਹਨਾਂ ਨੂੰ ਜੰਮੂ ਤੋਂ ਗਏ ਦੇ ਸੀ। ਜੰਮੂ ਤੋਂ ਵਾਪਸੀ ਆਂਦੇ -ਆਂਦੇ ਹਾਂ। ਚਲੋਂ
ਹੁਣ ਏਨਾਂ ਸਫ਼ਰ ਵੀ ਨੀ ਬੰਦਾਂ ਕਰ ਕੋਲ਼ ਰਹਿਣਾ, ਸਿਆਣਾਂ ਬੰਦਾਂ ਤੇ ਵੈਸੇ ਹੀ ਘੱਟ ਕਰ ਸਕਦਾਂ
ਹ ਹੋਰ ਬਸ ਏਨਾਂ ਹੀ ਬਹੁਤ ਆ ਚਲੋਂ ਇੱਕ ਮਿੰਟ ਦੇ ਹੀ ਹੋਏ, ਚਲੋਂ ਘਰ ਬੈਠੇਂ ਦਰਸ਼ਨ ਮਿਲ਼ ਗਏ ਨੇਂ ਸਾਂਨੂੰ ਹਮ ਉਹੀ ਨਾ, ਨਹੀ ਤਾਂ ਬੱਚਿਆਂ ਨਾਲ਼ ਨਿ ਨਿਕਲਣਾ ਬਹੁਤ ਔਖਾਂ, ਅੱਜ਼ ਵੀ ਮੈਂ ਸਾਢੇ ਬਾਰਾਂ ਵਜੇ ਦੀ ਨਿਕਲੀ ਹੋਈ ਸੀ, ਕਹਿੰਦੇ ਸੀ ਸਾਢੇ ਬਾਰਾਂ ਉਹਨਾ ਨੇ ਆ ਜਾਣਾਂ।
ਹੂੰ।
ਤੇ ਦਰਸ਼ਨ ਦਿੱਤੇ ਓਹਨਾਂ ਨੇ ਛੇ ਵਜ਼ੇ, ਹਾਂ ਸਾ ਸਾਢੇ ਬਾਰਾਂ ਦੀ ਮੈਂ ਗਈ ਹੋਈ ਸੀਂ।
ਹਾਂ ਛੇ ਵਜੇ ਤੀਕਣ
ਛੇ ਵਜ਼ੇ ਦਰਸ਼ਨ ਦਿੱਤੇ ਓਹਨਾਂ ਨੇ
ਜਸਟ ਹੁਣੇ ਹਜੇ ਮੈਂ ਘਰ ਹੀ ਆਈਂ, ਹਾਂ ਨਾ- ਨਾ ਉੱਥੇ ਪੱਖੇ ਤਾਂ ਲੱਗੇ ਸੀ, ਪਰ ਬੱਚੇ ਤੁਹਾਂਨੂੰ ਪਤਾਂ ਛੋਟੇ ਸੀ ਬੱਚੇ ਤੁਹਾਂਨੂੰ ਪਤਾਂ ਛੋਟੇ ਆ, ਗੁੜੀਆਂ ਛੋਟੀ ਆ ਮੇਰੀ ਤੇ ਛੋਟੇ ਬੱਚਿਆਂ ਨਾਲ਼ ਫੇਰ ਪਰੇਸ਼ਾਨੀ ਹੋ ਜਾਂਦੀ ਆ ਥੋੜੀ, ਹਾਂ ਹੋਰ ਉਥੇ ਅੰਡਰਵੇਅਰ ਬਣੈਣ ਚ ਬੈਠੀ ਹੋਈ ਸੀ, ਉੱਪਰੋਂ ਹੁਣ ਕੱਪੜੇ ਉਤਾਰ ਦਿੱਤੇ ਮੈਂ -ਮੈਂ ਕਿਹਾਂ ਹੁਣ ਕੀ ਕਰਾਂ ਗਰਮੀਂ ਏਨੀਂ ਏਂ। ਜਾਂ ਮੈ ਕਿ ਪਤਾ ਹੁੰਦਾਂ ਨਾ, ਐਕਚੁਲੀ ਟਾਇਮ ਕਿੰਨੇ ਵਜ਼ੇ ਆਣਾਂ ਬੰ ਉਸ ਟਾਇਮ ਤੇ ਘਰੋਂ ਨਿਕਲ਼ਦਾ, ਹਾਂ
ਪਰ ਇਹ ਵੀ ਹੁੰਦਾਂ ਨਾ ਮਨ ਦੇ ਵਿੱਚ ਅਸੀਂ ਲੇਟ ਤੇ ਚੋ ਜਾਈਏ ਰਹਿਗੇ ਤੇ ਅੱਗੋਂ ਲੰਘ ਜਾਣ
ਹਾਂ, ਸਾਡੇ ਨਾਲ਼ ਏਦਾਂ ਹੀ ਹੋਇਆ ਸੀ ਇੱਕ ਵਾਰੀ ਗੁੜੀਆਂ ਹੋਈ ਸੀ ਨਾ ਮੱਥਾ ਟਕਾਣ ਗਏ ਸੀ।
ਹੂੰ- ਹੂੰ।
ਮਤਲਬ ਆਪਾਂ ਤਾਂ ਗਏ, ਵਿਸਾਖੀ ਤੇ ਗਏ ਸੀ। ਮੈਂ ਕਿਹਾ ਚੱਲ ਥੋੜ੍ਹੀ ਵੱਡੀ ਹੋ ਜਾਂਦੀ ਫਿਰ ਜਾਂਨੇ ਆ ਮੱਥਾਂ ਟਕਾਣ
ਤੇ ਗਏ ਆ ਸਾਰੀ ਸੰਗਤ ਵੇਟ ਕਰਦੀ ਰਹੀ, ਕਰਦੀ ਰਹੀ ਕਿ ਬਾਬਾ ਜੀ ਨੇ ਦਰਸ਼ਨ ਦੇਣੇ, ਦਰਸ਼ਨ ਦੇਣੇ
ਹੂੰ।
ਸਿਰਫ਼ ਆਪਾਂ ਜਿੱਦਾਂ ਜਾ ਕੇ ਜਸਟ ਬੈਠੇਂ ਹੀ ਆ, ਸਾਰੀ ਸੰਗਤ ਉੱਠ ਕੇ ਨਾ ਇੱਧਰ, ਉਧ ਧਰ ਹੋਗੀ ਕਿ ਚਲੋਂ ਹਏ ਬਾਬਾ ਜੀ ਨੇ ਲੇਟ ਆਣਾ ਜਾ ਕਿੱਦਾਂ ਆਪਾਂ ਬੈਠੇ ਹੀ ਆ, ਬਾਬਾ ਜੀ ਆਏ ਨੇ ਜ ਕਿ ਦਸ ਮਤਲਬ ਦਸ ਕ ਸੈਕਿੰਡ ਲਾ ਲਓ ਤੁਸੀਂ, ਦਸ ਕੁ ਸੈਕਿੰਡ ਦਰਸ਼ਨ ਦਿੱ ਤੇ ਨਾਲ ਹੀ ਉਹਨਾਂ ਨੇਂ ਪਰਦਾ ਕਰਤਾ ਫੇਰ
ਹੂੰ, ਓਹੀਓ ਨਾ ਤੁਹਾਡੇ ਕਰਮਾਂ ਚ ਹੈਗੇ ਸੀਂ, ਤੁਹਾਨੂੰ ਹੋਗੇ। ਇਹ ਵੀ ਤੇ ਮੇਨ ਤੇ ਕਿਸ਼ਮਤ ਦੀ ਵੀ ਗੱਲ ਹੁੰਦੀਂ ਏ। ਜੋ ਕਰਮਾਂ ਚ ਹੋਵੇਂ ਤੇ ਉਸਲੇ ਹੋਈ ਜਾਣਾਂ।
ਹਾਂ।
ਹਾਂ, ਹੂੰ।
ਹਾਂ। ਨਾ, ਨਾ ਬਸ ਖੇਲ, ਖੇਲ ਰਹੀ ਆ ਹੁਣ ਥੋੜਾ ਖੇਲੇਗੀ। ਇੱਕ ਮਿੰਟ ਦੀਦੀ ਮੈਨੂੰ ਕਾਲ ਆ ਰਹੀ ਏ।
ਠੀਕ ਆ ਜੀ ਕੋਈ ਨੀ ਠੀਕ ਆ।